ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਐ? ਸਾਡੇ, ਬਸ ਵਧੀਆ ਜੀ। ਕੀ ਕਰਦੇ ਪਏ?
ਹਾਂਜੀ ਬਸ ਅ ਸੰਡੇ ਅੱਜ ਤੇ ਥੋੜ੍ਹਾ ਜਿਹਾ ਜਿੱਦਾਂ ਕਦੀ-ਕਦੀ, ਕ੍ਰਿਕਟ ਵਗੈਰਾ, ਮੈਚ ਵਗੈਰਾ ਖੇਲ ਲਈਦਾ। ਜਾਂ ਤੇ ਥੋੜਾ ਘੁੰਮਣ-ਫਿਰਨ ਨਿਕਲੀਦਾ ਏਦਾਂ
ਠੀਕ ਐ ਜੀ। ਰੁਟੀ ਬਸ ਕੁਛ ਨੀਂ ਬੈਠੀ ਸੀ।
ਅੱਛਾ ਅੱਛਾ, ਚਲੋ ਵਧੀਆ ਵਧੀਆ।
ਹਾਂਜੀ, ਮੈਂ ਕਹਿ ਰਹੀ ਸੀਗੀ ਕਿ ਅ ਸੋਸ਼ਲ ਮੀਡੀਆ ਕਿੰਨਾ ਜ਼ਿਆਦਾ ਅੱਜ ਕੱਲ੍ਹ ਇਨਫਲੂਐਂਸ ਹੋ ਰਿਹਾ ਨਾ।
ਹਾਂਜੀ, ਹਾਂਜੀ, ਹਾਂਜੀ। ਇਹ ਤੇ ਗੱਲ ਤੇ ਹੈਗੀ ਐ।
ਸਮਝਦੇ ਹਾਂ ਕਿ ਸੋਸ਼ਲ ਮੀਡੀਆ ਦੇ ਅ ਜਿੱਦਾਂ ਆਪਾਂ ਯੂਜ ਕਰ ਰਹੇ ਆਂ, ਅੱਜ-ਕੱਲ੍ਹ ਬੱਚੇ
ਅ ਸੋਸ਼ਲ ਮੀਡੀਆ ਚ ਸੋਸ਼ਲ ਮੀਡੀਆ ਸਭ ਤੋਂ ਪਹਿਲੀ ਗੱਲ ਤੇ ਆਹ ਚੀਜ਼ ਅਹ ਤਾਂ ਪਹਿਲੇ ਤੁਹਾਨੂੰ ਪੇਰੈਂਟਸ ਦਾ ਦੱਸਦਾ ਕਿੱਦਾਂ ਐ। ਬਈ ਬੱਚਾ ਹੁੰਦਾ ਇੱਕ ਛੋਟਾ ਜਿਹਾ ਤੇ ਉਹਨੂੰ ਕੀ ਕਰਦੇ ਆ ਜੀ, ਕੋਈ ਮਹਿਮਾਨ ਵਗੈਰਾ ਆਂਦੇ ਆ ਕੁਛ। ਆਪਣਾ ਉਹਨੂੰ ਕਿਤੇ ਹੋਰ ਚੀਜ਼ ਚ ਆਰੇ ਲਗਾਣਾ ਹੁੰਦਾ ਤੇ ਤੇ ਕੀ ਕਰਦੇ ਆਂ ਜੀ ਉਹਨੂੰ ਪਹਿਲੇ ਫੋਨ ਫੜਾ ਦਾਂਗੇ ਤੇ ਉਹ ਫੋਨ ਫੜ ਲਏਗਾ ਤੇ ਉਸ ਤੋਂ ਬਾਅਦ ਕੀ ਹੋਏਗਾ? ਅਹ ਫੇਰ ਇੱਕ ਦਸ ਪੰਦਰਾਂ ਮਿੰਟ ਦੀ ਚਲੋ ਕੋਈ ਗੱਲ ਨਈਂ, ਲੇਕਿਨ ਇੱਕ ਦੋ ਘੰਟੇ, ਤਿੰਨ ਘੰਟੇ ਨਿਕਲ ਜਾਣਗੇ ਉਹ ਪਤਾ ਨਹੀਂ ਲੱਗਦਾ ਟਾਈਮ ਦਾ। ਫੇਰ ਜਦੋਂ ਇੰਨਾ ਟਾਈਮ ਨਿਕਲ ਜਾਂਦਾ ਫਿਰ ਆਪਾਂ ਕਹਿੰਦੇ ਆ ਬ ਚੇ ਨੂੰ ਵੀ ਬੱਚੇ ਫੋਨ ਆ ਦੇਦੇ ਸਾਨੂੰ ਦੇ ਦੇ ਵਾਪਿਸ ਦੇ ਦੇ। ਜਾਂ ਉਹਦੇ ਨਾਲ ਥੋੜਾ ਗੁੱਸਾ ਕਰ ਦਿੰਦੇ ਆਪਾਂ ਵੀ ਦੋਵੇਂ ਫੋਨ ਫੜਾਦਾ ਕਿ ਨਈਂ ਫੜਾਂਦਾ ਜਿਵੇਂ ਵੀ।
ਹਾਂਜੀ ਹਾਂਜੀ।
ਉਹ ਚੀਜ਼ ਫੇਰ ਏਦਾਂ ਹੋ ਜਾਂਦੀ ਅ ਕਿ ਆਪਾਂ ਫੇਰ। ਕਰਦੇ ਵੀ ਚੀਜ਼ ਅਸੀਂ ਆਪੇ ਹੀ ਆਂ ਤੇ ਫਿਰ ਬਾਅਦ ਚ ਡਾਂਟਦੇ ਵੀ ਬੱਚੇ ਨੂੰ ਆਪੇ ਈ ਕਿ ਵੀ ਚੀਜ਼ ਨੂੰ ਬ ਮ ਮਤਲਬ ਬੱਚੇ ਨੂੰ ਅਸੀਂ ਕੰਮ ਵੀ ਉਹੀ ਆਪੇ ਲਾਇਆ ਤੇ ਫੇਰ ਅਸੀਂ ਬਾਅਦ ਚ ਫਿਰ ਡਾਂਟਣਾ ਵੀ ਉਹਨੂੰ ਸ਼ੁਰੂ ਕਰ ਦਿੰਣੇ ਆ ਕਿ ਵੀ ਤੂੰ ਫੋਨ ਕਿਉਂ ਫੜਦਾ? ਫੇਰ ਉਹਨੂੰ ਦੀ ਆਦਤ ਪਏਗੀ ਬਚ ਬੱਚੇ ਨੂੰ ਕਿ ਵੀ ਇਦਾਂ ਏਦਾਂ ਅਹ ਖੀਜ਼ਾਂ ਦੀ ਜਦੋਂ ਆਪਾਂ ਕਰਾਂਗੇ, ਆਹ ਚੀਜ਼ ਸਾਰੀਆਂ। ਮਤਲਬ ਆਹ ਚੀਜ਼ ਐ, ਇਹ ਬੱਚੇ ਤੇ ਕੀ ਮਤਲਬ ਸਾਡੇ ਤੇ ਵੀ ਆਹੀ ਚੀਜ਼ ਹੁੰਦੀ ਆ ਆਪਾਂ ਜਿੱਦਾਂ ਰਾਤੀ ਕੰਮ-ਕੁੰਮ ਤੋਂ ਫਰੀ ਹੋ ਕੇ ਜਿੱਦਾਂ ਰੋਟੀ-ਪਾਣੀ ਕਰਕੇ ਓਸ ਤੋਂ ਬਾਅਦ ਦਸ ਕਰ ਵਜੇ ਬੈਜਾਂਗੇ। ਤੇ ਇੱਕ ਦੋ ਵੱਜਣ ਦਾ ਟਾਈਮ ਦਾ ਪਤਾ ਨਈਂ ਲੱਗਦਾ ਕਦੋਂ ਨਿਕਲ ਜਾਂਦਾ ਆਹ ਚੀਜ਼ਾਂ ਤੇ ਅੱਜ-ਕੱਲ੍ਹ ਆਮ ਹੋ ਹੀ ਗਈਆਂ ਮਤਲਬ, ਮੇਰੇ ਹਿਸਾਬ ਨਾਲ ਤੇ।
ਹਾਂਜੀ ਹਾਂਜੀ। ਨਈਂ ਇਹੀ ਏ ਬੱਚਾ ਨਾਂ ਏ ਏਕਚੁਲ ਬੱਚਾ ਖੇਡਣ ਨੂੰ ਮੰਗ ਰਿਹਾ ਹੁੰਦਾ ਸਾਡੇ ਕੋਲ ਸਮਾਂ ਸਾਡਾ ਤੇ ਬਟ ਅਸੀਂ ਕੀ ਕਰਦੇ ਹਾਂ ਨਾ ਬੱਚੇ ਨੂੰ ਕੀ ਫੋਨ ਦੇ ਦਿੰਣੇ ਆ ਕਿ ਚਲ ਤੂੰ ਆਪਣਾ ਲੱਗਾ ਰਹਿ। ਅਸੀਂ ਆਪਣੇ ਕੰਮ ਲੱਗ ਜਾਂਣੇ ਕਿ ਛੱਡੋ ਪਰੇ ਹਨਾਂ। ਤੇ ਇਹਦੇ ਕਰਕੇ ਉਹ ਰਿਹਾ ਨਾ ਬੱਚੇ ਜਿਆਦਾ ਮੋਬਾਇਲ ਤੇ ਆ ਗੇ ਹੁਣ ਸੋਸ਼ਲੀ ਇੱਕ ਦੂਜੇ ਨਾਲ ਮੀਟ ਨੀਂ ਕਰ ਰਹੇ ਹੈਗੇ। ਸਿਰਫ ਫੋਨਾਂ ਤੇ ਹੀ ਆ ਰਹਿਗੇ ਹਨਾਂ। ਤੇ ਇਹਦਾ ਬਹੁਤ ਗ਼ਲਤ ਇਫੈਕਟ ਪੈ ਰਿਹਾ ਮੇਰੇ ਅਕੋਡਿੰਗ ਤਾਂ ਹੈਲੋ, ਆਵਾਜ਼ ਆ ਰਹੀ ਐ ਜੀ। ਹੈਲੋ। ਹੈਲੋ।
ਹਾਂਜੀ ਹਾਂਜੀ।
ਆਵਾਜ਼ ਆ ਰਹੀ?
ਹਾਂਜੀ, ਹਾਂਜੀ ਆ ਰਹੀ ਏ ਜੀ।
ਹਾਂਜੀ ਹਾਂਜੀ। ਤੇ ਮੈਂ ਕਹਿਦੀ ਸੀ ਇਹਦਾ ਬਹੁਤ ਗ਼ਲਤ ਇਫੈਕਟ ਪੈ ਰਿਹਾ ਮਤਲਬ ਅਸੀਂ ਹੀ ਸਭ ਤੋਂ ਵੱਡੇ ਬਚ ਬੱਚੇ ਨੂੰ ਪਹਿਲਾਂ ਤਾਂ ਦਿੰਣੇ ਆਂ ਫੋਨ ਤੇ ਬਾਅਦ ਵਿੱਚ ਕਹਿ ਦਿੰਦੇ ਆਂ ਕਿ ਹਾਂ ਬੱਚੇ ਹੁਣ ਫੋਨ ਚ ਲੱਗੇ ਹੋਏ ਆ। ਜਦਕਿ ਗਲਤੀ ਸਾਡੀ ਐ।
ਉਹੀ ਉਹੀ, ਹਾਂਜੀ ਹਾਂਜੀ, ਇਹ ਗੱਲ ਤੇ ਉਹੀ ਹੈ ਸਾਰੀ ਕਿ ਬਈ ਪਹਿਲੇ ਦੇ ਵੀ ਦਿਓ ਫਿਰ ਬਾਅਦ 'ਚ ਉਹਨੂੰ ਮਾਰ ਕੇ ਹਟਾ ਕੇ ਕਹਿੰਦੇ ਵੀ ਆਪਾਂ ਫੋਨ ਦੇ ਦੇ ਵਾਪਸ। ਦੇ ਸਾਨੂੰ, ਫਿਰ ਗੱਲ ਤੇ ਉਹੀ ਹੋ ਹਾਂਜੀ ਹਾਂਜੀ
ਹਾਂਜੀ, ਤੇ ਤੁਸੀਂ ਤੁਸੀਂ ਇਹ ਸਮਝਦੇ ਆ ਕਿ ਬੱਚੇ ਨੂੰ ਬਿਲਕੁਲ ਹੀ ਫੋਨ ਨਹੀਂ ਦੇਣਾ ਚਾਹੀਦਾ।
ਨਹੀਂ ਅ। ਹੁਣ ਇਹਦੇ ਵਿੱਚ ਏਦਾਂ ਹੈ ਕਿ ਆਪਾਂ ਮਨਾ ਤੇ ਬਿਲਕੁਲ ਕਰ ਨੀ ਸਕਦੇ ਨਾ, ਕਿਉਂਕਿ ਹੁਣ ਸਾਡੇ ਹੱਥ ਚੀਜ਼ ਹੋਏਗੀ ਤੇ ਅਗਲਾ ਬੱਚਾ ਵੀ ਤੇ ਦੇਖੇਗਾ ਵੀ ਮੇਰੇ ਮਾਂ ਬਾਪ, ਮਤਲਬ ਕੀ ਕਰ ਰਹੇ ਨੇ ਮਤਲਬ ਸਾਰਾ ਦਿਨਚਰਿਆ ਜੋ ਚੀਜ਼ਾਂ ਹੁੰਦੀਆਂ, ਹੁਣ ਬੱਚਾ ਵੀ ਦੇਖੇਗਾ ਇਹ ਤੇ ਹੈ ਨ ਕਿ ਬਈ ਅਸੀਂ ਸੋਚਾਂਗੇ ਵੀ ਬਿਲਕੁਲ ਹੀ ਨਾ ਫੜੇ ਦੇ ਸਕਦੇ ਹਾਂ ਲੇਕਿਨ ਵੀ ਚਲੋ। ਟਾਈਮ ਲਿਮਿਟ ਹੋਏ ਪੰਦਰਾਂ ਵੀਹ ਮਿੰਟ ਫੜਾ ਤਾ, ਉਸ ਤੋਂ ਬਾਦ ਬੱਚੇ ਨੂੰ ਆਪਣੇ ਆਪ ਹੀ ਥੋੜਾ ਚਲੋੋ ਜ਼ਿਆਦਾ ਛੋਟਾ ਛੋਟਾ ਹੁੰਦਾ ਬੱਚਾ ਉਹਨੂੰ ਨਹੀਂ ਸਮਝਾ ਪਾਉਦੇ ਲੇਕਿਨ। ਥੋੜਾ ਥੋੜ੍ਹਾ ਜਦੋਂ ਵੱਡਾ ਹੋਣਾ ਸ਼ੁਰੂ ਹੋ ਜਾਏ ਤੇ ਉਹਨੂੰ ਚੀਜ਼ ਦੱਸੋ ਕਿ ਬਈ ਖੇਲਣਾ ਵੀ ਆਪਣੀ ਜ੍ਗਾ ਠੀਕ ਹੈ ਲੇਕਿਨ ਖੇਲਣ ਦਾ ਏਦਾਂ ਹੈ ਕਿ ਬੱਚਾ ਫੋਨ ਜ਼ਿਆਦਾ ਫੜ੍ਹਨ, ਅੱਜ ਕੱਲ੍ਹ ਦੇ ਟਾਈਮ ਵਿੱਚ ਫੋਨ ਜ਼ਿਆਦਾ ਫੜ੍ਹਨ ਲੱਗੇ ਗਏ ਨੇ ਅੱਜ ਕੱਲ੍ਹ ਟੀ ਵੀ ਘੱਟ ਦੇਖਦੇ ਨੇ ਫੋਨ ਨੂੰ ਜ਼ਿਆਦਾ ਫੜਦੇ ਨੇ, ਇਹ ਗੱਲ ਨਹੀਂ ਸਮਝ ਲੱਗਦੀ ਫੋਨ ਵੀ ਲਾਇਆ ਟੀ ਵੀ ਲਾਇਆ ਹੋਇਆ ਸਾਹਮਣੇ, ਪਰ ਫੇਰ ਵੀ ਬੱਚੇ ਜਿੱਦ ਕਰਨਗੇ ਸਾਨੂੰ ਫੋਨ ਵੀ ਚਾਹੀਦਾ ਹੈ। ਵੀ ਏਦਾਂ ਦਾ।
ਹਾਂਜੀ ਐਕਚੁਲੀ ਫੋਨ ਦੇ ਵਿੱਚ ਜਿਹੜੇ ਕਾਰਟੂਨ ਆਉਂਦੇ ਆ ਨਾ, ਆਪਾਂ ਛੋਟੇ ਹੁੰਦੇ ਬੱਚੇ ਨੂੰ ਆਦਤ ਪਾ ਦਿੰਦੇ ਹਾਂ ਕਿ ਕਾਰਟੂਨ ਹੈਗੇ ਆ ਫੋਨ ਚ ਦੇਖ ਲੈ ਤੂੰ ਹਨਾ, ਬੜੇ ਵਧੀਆ ਉਹ ਕਾਰਟੂਨ ਆਉਂਦੇ ਉਹਨਾ ਨੂੰ ਮਜ਼ਾ ਆਉਂਦਾ ਦੇਖਣ ਚ, ਫਿਰ ਉਹ ਤਾਂ ਕਰਕੇ ਉਹ ਟੀ ਵੀ ਵੱਲ ਨ ਜਾਂਦੇ ਹੈਗੇ ਆ ਜਿੱਦਾਂ ਸਾਡੇ ਟਾਈਮ ਤੇ ਸੀਗਾ ਟੋਮ ਐਂਡ ਜੈਰੀ ਜਿਹੜ ਸੀਗਾ, ਉਹ ਟੀਵੀ ਤੇ ਆਉਂਦਾ ਹੁੰਦਾ ਸੀਗਾ ਅਸੀ ਟੀਵ ਤੇ ਹੀ ਦੇਖਦੇ ਹੁੰਦੇ ਸੀ ਡੋਰੇਮੋਨ ਤੇ ਹੁਣ ਬੱਚੇ ਫੋਨ ਦੇ ਵਿੱਚ ਦੇਖਦੇ ਆ ਜ਼ਿਆਦਾ
ਨਾਲੇ ਹੁਣ ਫੋਨ ਤੇ ਅਤਰੰਗੀ ਚੀਜ਼ਾਂ ਬ ਬੜੀਆਂ ਆਉਣ ਲੱਗ ਗਈਆ ਕੁਛ ਵੀ ਯੂਟਿਊਬ ਤੇ ਬੜਾ ਕੋਈ ਚੰਗੀਆਂ ਚੀਜ਼ਾਂ ਵੀ ਨੇ ਕੋਈ ਮਾੜੀਆਂ ਵੀ ਨੇ
ਮਾੜੀਆਂ ਵੀ ਨੇ, ਹਾਂਜੀ ਹਾਂਜੀ ਉਹ ਤਾਂ ਤੁਹਾਡੇ ਯੂਜ ਕਰਨ ਤੇ ਹੈ ਨਾ, ਕਿ ਤੁਸੀਂ ਕਿੱਦਾਂ ਯੂਜ ਕਰ ਰਹੇ ਹੋ ਫੋਨ ਨੂੰ ਹਨਾ
ਹਾਂਜੀ ਜਿੱਦਾਂ ਲੋਕਡਾਊਨ ਤੇ ਵੀ ਅ ਚੀਜ਼ਾਂ ਕਹੀ ਹੋਈਆਂ ਸੀ ਜਿੱਦਾਂ ਬੱਚਿਆਂ ਨੂੰ ਇੱਕ ਤਰ੍ਹਾਂ ਦੀ ਆਦਤ ਲਾਉਣੀ ਸ਼ੁਰੂ ਕੀਤੀ ਸੀ ਬੱਚਿਆਂ ਨੂੰ ਕਿ ਬਈ ਔਨਲਾਈਨ ਹੋ ਜਾਓ ਸਾਰੇ ਆਪਣੀ ਕਲਾਸਾਂ ਲਗਾਓ ਔਨਲਾਈਨ, ਤੇ ਆਹ ਚੀਜ਼ਾਂ ਸਾਰੀਆਂ ਹੋਈਆਂ ਸੀ ਪਰ ਇਹ ਚੀਜ਼ ਇੱਕ ਵਿੱਚ ਠੀਕ ਵੀ ਹੈ ਲੇਕਿਨ ਇੱਕ ਵੇ 'ਚ ਜਿੱਦਾਂ ਹੁਣ ਗਲਤ ਵੀ ਹੈ, ਕਿਉਂਕਿ ਸਭ ਤੋਂ ਪਹਿਲੇ ਤਾਂ ਜਿਹੜੇ ਕਈ ਨਹੀਂ ਲੈ ਪਾ ਸਕਦੇ ਸੀ ਮਤਲਬ, ਫੋਨ ਵਗੈਰਾ ਜਾਂ ਇੱਦਾਂ ਚੀਜ਼ਾਂ ਜਾਂ ਲੈ ਫੋਟੋ ਵਗੈਰਾ, ਉਹਨਾ ਨੂੰ ਵੀ ਉਸ ਟਾਈਮ ਏਦਾਂ ਹੋਇਆ ਕਿ ਜਦੋਂ ਮਨ ਮਨ ਤੋੜ ਕੇ ਮਤਲਬ ਲੈਣੀ ਪਈ ਚੀਜ਼ਾਂ, ਕਿ ਬਈ ਬੱਚਿਆਂ ਨੂੰ ਦਵਾਉਣੀਆਂ ਚੀਜ਼ਾਂ ਜਿੱਦਾਂ ਕਈ ਹੁੰਦਾ ਚਲੋ ਜਦੋਂ ਬੰਦੇ ਕੋਲ ਪੈਸੇ ਹੋਣ ਤੇ ਬੰਦਾ ਆਪਣੇ ਹਿਸਾਬ ਨਾਲ ਲੈ ਲਏ, ਪਰ ਉਸ ਟਾਈਮ ਏਦਾਂ ਹੋਇਆ ਕਿ ਫੋਨ ਤੇ ਦੀਵਾਣੇ ਮਤਲਬ ਦੇਣੇ ਏ ਬੱਚਿਆਂ ਨੂੰ, ਨਵੇੀਂ ਲੈ ਕੇ ਜ ਜਿਹੜੇ ਇਹ ਔਨਲਾਈਨ ਕਲਾਸਾਂ ਕਰਕੇ
ਹਾਂਜੀ।
ਆਹ ਚੀਜ਼ ਹੋਈ ਸੀ ਉਸ ਟਾਈਮ ਬਹੁਤ ਜ਼ਿਆਦਾ, ਤੇ ਉਸ ਤੋਂ ਬਾਅਦ ਫਿਰ ਬੱਚਿਆਂ ਨੂੰ ਆਪਣੇ ਕੋਲ ਜਿੱਦਾਂ ਹੁਣ ਇਹ ਕਿ ਬੱਚਾ ਜਦੋਂ ਫੋਨ ਹੋਏਗਾ ਤੇ ਉਹ ਤੇ ਚਲਾਏਗਾ ਹੀ ਫੋਨ ਆਪਣੇ ਹਿਸਾਬ ਨਾਲ ਜਿੱਦਾਂ ਮਰਜ਼ੀ ਉਹਨੂੰ ਰੋਕ ਨਹੀਂ ਸਕਦੇ ਕੁਛ। ਵੀ ਨਹੀਂ ਹੈ ਜਦੋਂ ਬੱਚੇ ਕੋਲ ਫੋਨ ਹੀ ਆ ਗਿਆ, ਅੱਜ ਤੇ ਪਹਿਲੇ ਹੁੰਦਾ ਸੀ ਕਿ ਅਹ ਆਪਣੇ ਮੰਮੀ ਪਾਪਾ ਦਾ ਫੋਨ ਫੜ ਲਿਆ ਜੀ ਉਹਨਾਂ ਤੋਂ ਥੋੜ੍ਹੀ ਦੇਰ ਲੈ ਕੇ ਤੇ ਵਾਪਿਸ ਕਰਤਾ ਫਿਰ ਉਸ ਟਾਈਮ ਏਦਾਂ ਹੋਇਆ ਕਿ ਫੋਨ ਹੀ ਬੱਚਿਆਂ ਕੋਲ ਆ ਗਏ ਤੇ ਬੱਚੇ ਫੇਰ ਯੂਜ ਕਰੀ ਜਾਂਦੇ ਨੇ ਚ ਮਤਲਬ ਚੰਗੇ ਵੇ ਇਹ 'ਚ ਬੁਰੇ ਹੋ ਤੇ ਚਲੋ ਬੱਚਿਆਂ ਉੱਪਰ ਡਿਪੈਂਡ ਹੈ ਵੀ ਕਿੱਦਾਂ ਹੈ ਕਿੱਦਾਂ ਨਹੀਂ।
ਹਾਂਜੀ, ਇਹ ਤਾਂ ਗੱਲ ਇਹ ਤਾਂ ਗੱਲ ਹੈ ਭਾਜੀ, ਬਿਲਕੁਲ ਸਹੀ ਹੈ ਕਿ ਕੋਵਿਡ ਤੋਂ ਬਾਅਦ ਨਾ ਸਾਰਾ ਕੰਮ ਹੀ ਸੋਸ਼ਲ ਮੀਡੀਆ ਤੇ ਹੀ ਹੋ ਗਿਆ ਸਾਰੇ ਬੰਦਾ ਹਰ ਕੋਈ ਫੋਨ ਤੇ ਹੀ ਕੰਮ ਕਰ ਰਿਹਾ ਲੈਪਟੋਪ ਤੇ ਹੀ ਸਾਰਾ ਕੁਛ ਹੋ ਰਿਹਾ ਸੀਗਾ। ਤੇ ਉਹਦੇ ਕਰਕੇ ਫੋਨਾਂ ਦਾ ਕਰੇਜ਼ ਜ਼ਿਆਦਾ ਵੱਧ ਗਿਆ ਹੈ।
ਉਸ ਕਰਕੇ ਫੇਰ ਜਿੱਦਾਂ। ਆਪਾਂ ਪਹਿਲੇ ਕਹਿੰਦੇ ਸੀ ਜੀ ਕਦੀ ਕਿਸੇ ਨੂੰ ਬੀ ਪੀ ਨਹੀਂ ਹੋਇਆ ਕਦੀ ਕਿਸੇ ਨੂੰ ਕੋਈ ਬਿਮਾਰੀ ਨਹੀਂ ਲੱਗੀ। ਤੇ ਹੁਣ ਇਦਾਂ ਹੈ ਕਿ ਬੈਠੇ- ਬੈਠੇ ਕੰਮ ਕਰਨਾ ਹੈ ਸਾਰੀ ਚੀਜ਼ਾਂ ਕਰਨੀਆਂ ਤੇ ਫਿਰ ਉਸ ਜਿੱਦਾਂ ਹੁਣ ਦਿਨ ਚ ਜਿੰਨਾ ਸਰੀਰ ਕੰਮ ਮੰਗਦਾ ਉਹਨਾਂ ਤੇ ਬੰਦੇ ਕੋਲ ਕੰਮ ਹੁੰਦਾ ਹੀ ਨੀ ਫੇਰ ਕਈ ਬੰਦੇ ਕਹਿੰਦੇ ਸਾਡੇ ਗਰਦਨ ਦੁਖ ਗਈ ਕਦੀ ਕੁਛ ਹੋ ਗਿਆ ਕਦੀ ਪੇਟ ਦੁਖ ਗਈ ਫੇਰ ਉਹੀ ਹੈ ਕਿ। ਸਰੀਰ ਨੀ ਕੰਮ 'ਚ ਰਿਹਾ ਤੇ ਫੇਰ ਉਹਨੂੰ ਫੇਰ ਬੈਠੇ ਬਿਠਾਏ ਬਸ ਉਹਨੂੰ। ਕੁਛ ਨਾ ਕੁੱਛ ਬਿਮਾਰੀ ਲਗ ਜਾਏ ਕੁਛ ਹੋਜੇ ਉਹ ਚੀਜ਼ਾਂ
ਹਾਂਜੀ। ਤੁਸੀਂ ਬਹੁਤ ਸੋਹਣੀ ਗੱਲ ਬੋਲੀ ਹੈ ਕਿ ਨਾ ਐਕਚੁਲੀ ਇਹਦਾ ਸਾਡੀ ਸਿਹਤ ਤੇ ਬਹੁਤ ਗੰਦਾ ਅਸਰ ਪੈ ਰਿਹਾ।
ਹਾਂਜੀ, ਏ ਹਾਂਜੀ-ਹਾਂਜੀ ਏ ਸਾਨੂੰ ਹੁਣ ਨੀ ਜ਼ਿਆਦਾ ਨੀ ਤੇ ਕਹਿਣ ਦਾ ਮਤਲਬ ਕਿ ਅਹ ਜਦੋਂ ਬੋਲਦੇ ਨਾ ਆਪਾਂ ਅ ਮਿੱਠੀ ਗੋਲੀ ਦਿੱਤੀ ਹੌਲੀ- ਹੌਲੀ ਨਸ਼ਾ ਕਰੇਗੀ ਉਹ ਸਾਬ ਹਲੇ। ਦਮ ਨੀ ਸਾਨੂੰ ਇਹਦਾ ਚੀਜ਼ ਦਾ ਪਤਾ ਲਗੇਗਾ, ਜ਼ਿਆਦਾ ਨੀ ਤੇ ਪੰਜ ਸਾਲ-ਦਸ ਸਾਲ ਬਾਅਦ ਫਿਰ ਬੰਦੇ ਨੂੰ ਫੀਲ ਹੁੰਦੈ ਕਿ ਬੀ ਸਾਡੇ ਚ ਇਹ ਫ਼ਰਕ ਆ ਰਿਹਾ ਆਹ ਚੀਜ਼ ਕਰਨ ਨਾਲ
ਹਾਂਜੀ-ਹਾਂਜੀ ਹਾਲੇ ਤਾਂ ਆਪਾਂ ਨੂੰ ਕੁਸ਼ ਲੱਗ ਨੀ ਰਿਆ ਨਾ ਕਿ ਹਾਂ ਵੀ ਅਸੀਂ ਮੋਬਾਇਲਾਂ ਵੱਲ ਜਾਦਾ ਜਾ ਰਹੇ ਐ ਸੋਸ਼ਲੀ ਘੱਟ ਹੋ ਰਹੇ ਆ, ਬਟ ਇਹਦਾ ਤੁਹਾਨੂੰ ਅੱਜ ਤੋਂ ਦਸ ਸਾਲ ਬਾਅਦ ਪਤਾ ਲੱਗੇਗਾ ਕਿ ਇਹਦਾ ਇਫੈਕਟ ਸਾਡੇ ਤੇ ਕਿੰਨੀ ਲਾਈਫ ਤੇ ਸਾਡਾ ਪਿਆ ਹੈਗਾ। ਹੁੰਦੀਆਂ ਨੇ ਉਹ ਥੋੜੀਆਂ ਸਾਡੇ ਦਿਮਾਗ ਨੂੰ ਬਹੁਤ ਉਹ ਕਰ ਰੀਆ ਨੇ ਹਨਾ ਖ਼ਰਾਬ ਕਰ ਰੀਆ ਨੇ।
ਕਿੱਦਾਂ -ਕਿੱਦਾਂ ਮਤਲਬ ਅੱਛਾ
ਫੋਨ ਦੀ ਜਿਹੜੀ ਰੇਂਜ ਹੁੰਦੀਆਂ ਨੇ ਨਾ ਉਹ ਸਾਡੇ ਮਤਲਬ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਨੇ। ਅੱਖਾਂ ਤੇ ਜਿਹੜੀ ਪੈਂਦੀ ਰੋਸ਼ਨੀ ਤੇ ਹਾਂਜੀ
ਉਹ ਵੀ ਹੈ ਕਿ ਅਹ ਸਾਨੂੰ ਪਤਾ ਨਹੀਂ ਲੱਗਦੀ ਚੀਜ਼ਾਂ ਲੇਕਿਨ ਹੌਲੀ-ਹੌਲੀ ਪਰ ਫੀਲ ਹੋ ਵੀ ਜਾਂਦਾ, ਜਦੋਂ ਬੰਦਾ ਦੋ ਚਾਰ ਘੰਟੇ ਲਗਾਤਾਰ ਫੋਨ ਚਲਾਏ ਤੇ ਆਪਾਂ ਕਹਿੰਦੇ ਜੀ ਬਸ ਹੁਣ ਅਖਾ ਤੇ ਜ਼ੋਰ ਬੜਾ ਪੈ ਰਿਹਾ ਸਿਰ ਦਰਦ ਲਗ ਗਈ ਫਿਰ ਉਹ ਚੀਜ਼ਾਂ ਫੇਰ ਪਤਾ ਲੱਗ ਜਾਂਦੀਆਂ ਕਿ ਵੀ ਹਾਂ ਫੀਲ ਹੋਈ ਜਾਂਦੀ ਬੰਦੇ ਨੂੰ ਉਹ ਛੇਤੀ ਚ ਫੀਲ ਹੋ ਜਾਂਦੀ ਕਿਉਂਕਿ ਇਹ ਤੇ ਦਿਖਦੀ ਗੱਲ ਹੈ ਕਿ ਅੱਖਰਾਂ ਤੇ ਅਸਰ ਜ਼ਿਆਦਾ ਪੈਂਦਾ ਇਸ ਚੀਜ਼ ਦਾ ਪਰ ਜਿਹੜੀ ਮਾਇੰਡ ਦੀ ਗੇਮ ਹੈ ਕਹਨ ਦਾ ਮਤਲਬ ਕਿ ਇਹ ਜਿਹੜਾ ਫੋਨ ਆਪਾਂ ਡੇਲੀ ਚਲਾ ਰਹੇ ਹਾ ਇਹ ਸੋਚ ਰਹੇ ਕਿ ਚਲੋ ਅੱਖਾ ਤੇ ਖ਼ਰਾਬ ਹੋ ਰਹੀ ਕੋਈ ਲੇਕਿਨ ਜ਼ਿਆਦਾ ਅਸਰ ਸਾਡੇ ਮਾਇੰਡ ਤੇ ਇਹਦਾ ਪੈਂਦਾ।
ਬਹੁਤ ਜ਼ਿਆਦਾ ਪੈਗ ਨੇ
ਕਿਉਂਕਿ ਪਹਿਲੇ ਜਦੋਂ ਫੋਨ ਘੱਟ ਲਉਦੇ ਹੁੰਦੇ ਸੀ ਤੇ ਆਪਾਂ ਨੌ ਦਸ ਵਜੇ ਸੋ ਜਾ ਸੋ ਜਾਦਾ ਹੁੰਦਾ ਸੀ। ਜਿੱਦਾਂ ਕੋਈ ਵੀ ਪਰ ਹੁਣ ਟਰੈਂਡ ਹੀ ਬਣ ਗਿਆ ਕਿ ਗਿਆਰਾਂ ਬਾਰਾਂ- ਬਾਰਾਂ ਵਜੇ ਤੱਕ ਤੇ ਸੋਣਾ ਹੀ ਨਹੀਂ ਬਾਰਾਂ ਵਜੇ ਤੱਕ ਤੇ ਕੋਈ ਟਾਈਮ ਦਾ ਹੈ ਹੀ ਨਹੀਂ ਕੁਛ ਲਈ ਕਈ ਵਾਰੀ ਇੱਕ ਹਾਂਜੀ ਇੱਕ ਦੋ ਤੇ ਵੈਸੇ ਤੇ ਨੋਰਮਲ ਕਈਆਂ ਨੂੰ ਵਜ ਜਾਂਦੇ ਨੇ ਅਹ
ਹਾਂਜੀ -ਹਾਂਜੀ ਬੰਦਾ ਸੋਨਾਦਾ ਹੋਏ ਵੀ ਫੋਨ ਦੇਖਦਾ ਵਾ ਤੇ ਜਾਗਦਾ ਉ ਤੇ ਪਹਿਲੇ ਹੀ ਸਿਰ
ਬਸ ਉਹੀ ਗੱਲ ਹੈ, ਉਹੀ ਗੱਲ ਹੈ, ਕਿ ਰਾਤੀ ਵੀ ਫੋਨ ਮਾੜਾ ਜਿਹਾ ਬੈਡ ਤੋਂ ਉੂਰੇ ਪਰੇ ਹੋ ਜਾਏ ਤੇ ਇੱਕਦਮ ਘਬਰਾਹਟ ਹੋ ਜਾਂਦੀ ਕਿੱਥੇ ਗਿਆ ਫੋਨ ਕਿ ਆ ਜਾਂ ਐਵੇਂ ਚੀਜ਼ ਹੁੰਦੀ ਆ ਸਵੇਰੇ ਉੱਠ ਕੇ ਵੀ ਨੋਰਮਲ ਸਭੀ ਨਾਲ ਇਹ ਚੀਜ਼ਾਂ ਹੁੰਦੀ ਹੋਏਗੀ। ਕਿ ਬਈ, ਫੋਨ ਪਹਿਲੇ ਹੱਥ ਚ ਆ ਜੇ ਬਸ।
ਹਿਊਮਨ ਨੇਚਰ ਬਣ ਚੁੱਕੈ ਹੁਣ ਤੱਕ ਦਾ ਹਨਾ ਕਿ ਮਤਲਬ ਕਿ, ਸਭ ਪਹਿਲਾਂ ਸੋਣ ਤੋਂ ਪਹਿਲਾਂ ਵੀ ਫੋਨ ਦੇਖੋ ਤੇ ਉੱਠਣ ਤੋਂ ਬਾਅਦ ਵੀ ਫੋਨ ਦੇਖੋ ਪਹਿਲਾਂ
ਹਾਂਜੀ ਇਹ ਗੱਲ, ਹਾਂਜੀ-ਹਾਂਜੀ।
ਮਤਲਬ ਇਹਦਾ ਸਾਈਡ ਇਫੈਕਟ ਬਹੁਤ ਪੈ ਰਿਹਾ ਹੈਗੇ ਪੋਜ਼ਟਿਵ ਇੰਨਾ ਹੈ ਨੀਗਾ ਬਟ ਨੈਗੇਟਿਵ ਜ਼ਿਆਦਾ ਅਸਰ ਪੈ ਰਿਹਾ ਵਾ ਕਿਉਂਕਿ ਅਸੀਂ ਫੋਨ ਦੀ ਵਰਤੋਂ ਹੀ ਜ਼ਿਆਦਾ ਕਰਨ ਲੱਗ ਗਏ ਹਾਂ।
ਉਹ ਫਿਰ ਔਹ ਸਾਡਾ ਮਾਇੰਡ ਇੱਕ ਤਰ੍ਹਾਂ ਨਾਲ ਉਹ ਚੀਜ਼ ਵਲ ਈ ਜਾਂਦਾ ਜਾਏਗਾ। ਬਈ ਜੀ ਸਾਨੁ ਜੇ ਜਿਹੜ ਚੀਜ਼ ਸਾਨੂੰ ਇਜ਼ੀ ਲੱਗ ਰਹਿੰਦੀ ਹੈ ਇਜੀ ਲੱਗਦੀ ਰਹਿ ਨਦੀ ਐ ਉਹ ਬਸ ਮਾਇੰਡ ਸਾਡਾ ਬੋਲਿਆ ਜੀ ਆਹ ਵਧੀਆ ਆ ਵਧੀਆ ਇੱਕ ਚੀਜ਼ ਹੋਏਗੀ ਕਿ ਸਵੇਰੇ ਉੱਠਣਾ ਬਹੁਤ ਔਖਾ ਹੈ ਨਹੀਂ ਜੀ ਇਹ ਨ ਹੋ ਪਾਏਗਾ ਇਸ ਤੋਂ ਚੰਗਾ ਰਾਤੀ ਫੋਨ ਦੇਰ ਤੱਕ ਚਲਾ ਕੇ ਸਵੇਰ ਤੱਕ
ਹਾਂਜੀ- ਹਾਂਜੀ ਹਾਂ ਆਹਾਂ ਮਤਬ ਅਪਾਂ ਕੰਫਰਟ ਜ਼ੋਨ ਦੇਖਦੇ ਆਂ ਨਾ ਆਪਾਂ ਕਿ ਹਾਂ ਸਾਡਾ ਕੰਫਰਟ ਜ਼ੋਨ ਕਿਹੜੇ ਸਾਈਡ ਹੈਗਾ। ਫੋਨ ਚਲਾਉਣ ਦੇ ਵੀ ਸਾਡੇ ਕੰਫਰਟ ਜ਼ੋਨ ਆ ਤੇ ਫਿਰ ਉਹੀ ਕਰਾਂਗੇ ਹ
ਆਹ ਚੀਜ਼ਾਂ ਮਤਲਬ ਸਾਰੀਆਂ, ਇਹ ਸ਼ੁਰੂ ਕੋਈ ਆਦਤ ਤਾਂ ਪਾਵਾਂਗੇ ਬੱਚਿਆਂ ਨੂੰ ਤੇ ਫਿਰ ਉਹ ਆਪਣੇ ਉੱਪਰ ਐ ਬਈ ਬੱਚੇ ਨੂੰ ਕਿਸ ਸਾਬ ਨਾਲ ਰੱਖਣੈ ਕਿਸ ਸਾਬ ਨਾਲ ਜ਼ਿਆਦਾ ਸਟ੍ਰਿਕਟ ਵੀ ਨੀ ਕਰ ਸਕਦੇ ਕਿਉਂਕਿ ਅਹ ਉਸ ਚ ਫਿਰ ਬੱਚਾ ਥੋੜ੍ਹਾ ਜਿਹਾ ਚਿੜਚਿੜਾ ਜਿਹਾ ਇਸ ਟਾਈਪ ਚ ਹੋਣਾ ਸ਼ੁਰੂ ਹੋ ਜਾਂਦਾ ਬੱਚਾ ਬਾਅਦ ਚ ਫੇਰ ਇਹ ਚੀਜ਼ਾਂ
ਚਿੜਚਿੜਾ ਵੀ ਨਹੀਂ ਮਤਲਬ ਕਿ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਬੰਦੇ ਨੂੰ ਫੋਨ ਦਵੋ ਤਾਂ ਕਿ ਉਹ ਮ ਵੀ ਥੋੜਾ ਸਹੀ ਰਹੇ, ਮਾਨਸਿਕ ਤੌਰ ਤੇ ਵੀ ਹੋਵੇ ਪਰ ਫਿਜ਼ਕਲੀ ਵੀ ਐਕਟਿਵ ਹੋਵੇ ਜੇ ਆਪਾਂ ਫੋਨ ਨਹੀਂ ਯੂਜ ਕਰਾਵਾਂਗੇ ਫ਼ਿਰ ਆਪਣਾ ਬੱਚਾ ਨਾ ਥੋੜਾ ਪਿੱਛੇ ਰਹਿਣਾ ਸ਼ੁਰੂ ਹੋ ਜਾਏਗਾ ਵੀ, ਬਾਕੀ ਦੁਨੀਆਂ ਤੋਂ ਬਹੁਤ ਛੇ ਹੋ ਜੇਗਾ ਬੈਕਵਰਡ, ਕਿ ਉਹਨੂੰ ਉਸ ਟੈਕਨੋਲੋਜੀ ਬਾਰੇ ਪਤਾ ਈ ਨੀ ਹੋਏਗਾ ਕਿ ਉਹ ਕੀ ਐ। ਦਵੋ ਫੋਨ ਅੱਧੇ ਘੰਟੇ ਤੋਂ ਵੱਧ ਨੀ ਦੇਣਾ ਚਾਹੀਦਾ ਬੱਚੇ ਨੂੰ ਇਸ ਤੋਂ ਬਾਅਦ ਉਹਦੀ ਟੀਮ ਵੀ ਘਟਾਉਣੀ ਸ਼ੁਰੂ ਕਰ ਦੇਨੀ ਚਾਹੀਦੀ ਆ
ਕਿ ਜਿੱਦਾਂ ਹੁਣ ਫੋਨ ਫੜਿਆ ਹੋਏਗਾ, ਉਹਨਾਂ ਤੋਂ ਤੁਸੀਂ ਮਾੜਾ ਖਿੱਚਣ ਦੀ ਕੋਸ਼ਿਸ਼ ਕਰੋਗੇ ਤੇ ਐਵੇਂ ਚਿੱਖੇਗੇ ਪਤਾ ਨੀ ਰੋਣ ਏਨੀ ਤੇਜ਼ ਰੋਣਗੇ ਸਿਰ ਤੇ ਹੱਥ ਮਾਰਨਗੇ ਬਈ ਕੀ ਚੀਜ਼ ਲੈ ਲਈ ਬਈ ਬਾਪ ਦੇਣਗੇ ਨੀ ਬੱਚੇ ਬੜਾ ਔਖਾ ਰਹਿਣਾ ਹੁੰਦਾ ਉਹ ਹੋ ਜਾਂਦਾ ਕਿ ਵੀ ਉਹ ਉਹ ਉਹ ਆਦਤ ਉਹ ਕਹਿ ਸਕਦੇ ਆਪਾਂ ਕੀ ਆਦਤ ਪਈਏ ਬੱਚੇ ਨੂੰ ਜਾਂ ਕੁਛ ਤੇ ਉਸ ਚੀਜ਼ ਦਾ ਆਦਿ ਹੋ ਗਿਆ ਬਈ ਉਹ ਚੀਜ਼ ਵਾਪਿਸ ਹੀ ਨੀ ਕਰਨੀ ਮੈਂ ਏਦਾਂ
ਉਹਨਾਂ ਨੂੰ ਲੱਗਦਾ ਸਾਡੀ ਦੁਨੀਆਂ ਹੀ ਫੋਨ ਆ, ਤੇ ਅਸੀਂ ਦੁਨੀਆਂ ਫੋਨ ਸਾਡੀ ਦੁਨੀਆਂ ਇੱਕ ਹੋੲਗੀ ਸਾਡੇ ਕੋਲ ਫੋਨ ਹੀ ਇੱਕ ਹੋਇਆ ਗਿਆ ਤਾਂ ਮਤਲਬ ਸਾਡੀ ਦੁਨੀਆਂ ਇੱਕੋ ਆ ਗੁਆਚਗੀ ਕਿਤੇ
ਹਾਂਜੀ -ਹਾਂਜੀ ਇਹ ਤੇ ਹੈ, ਇਹੀ ਹੈ ਕਿਸੀਂ ਜਿੱਦੋਂ ਹੁਣ ਕੋਈ ਮਹਿਮਾਨ ਆਂਦੇ ਤੇ ਆਪਾਂ ਉਹਨਾਂ ਨੂੰ ਫੋਨ ਫੜਾ ਦੇਦੇ ਹ ਜੀ ਚਲੋ ਇਹ ਸਾਈਡ ਤੇ ਆਪਣੇ ਲੱਗੇ ਰਹਿਣਗੇ ਆਰੇ ਆਪਾਂ ਆਪਣੇ ਗੱਲਾਂ ਕਰ ਲਈਏ ਜੋ ਦੋ-ਚਾਰ ਕਰਨੀਆਂ ਪਰ ਉਹ ਜਦੋਂ ਦੋ-ਚਾਰ ਘੰਟੇ ਨਿਕਲਦੇ ਨੇ ਫੇਰ ਓ ਬੱਚੇ ਨੂੰ ਆਦਤ ਸ਼ੁਰੂ ਤੋਂ ਆਪਾਂ ਈ ਲਾਣੀ ਆ ਹੋਰ ਕਿਨੇ ਲਾਣੀ, ਕਿਸੇ ਨੇ ਤਾਂ ਲਾਈ ਨੀ ਆ ਤਾਂ ਕੋਈ ਬਾਹਰੋਂ ਆ ਕੇ ਤੇ ਕੋਈ ਲਾਏਗਾ ਨੀ ਕਿ ਵੀ ਹਾਂ ਇਦਾਂ ਵੈ ਹੈਲੋ-ਹੈਲੋ। ਹੈਲੋ। ਹੈਲੋ।